ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਨੇ।
ਬਸ ਜੀ ਵਧੀਆ ਜੀ ਵਧੀਆ ਹੋਰ ਕਦੀ ਯਾਦ ਹੀ ਕਰ ਲਿਆ ਕਰੋ ਕਦੀ ਆਪਣੇ ਆਪ। ਵੀ ਫੋਨ ਕਰ ਲਿਆ ਪ੍ਰੋ।
ਬਸ ਯਾਦ ਹੀ ਕਰਦੇ ਰਹਿੰਦੇ ਹਾਂ ਅਸੀਂ ਤੇ ਮੈਂ ਤੇ ਹਲੇ ਤੁਹਾਨੂੰ ਦੋ ਚਾਰ ਦਿਨ ਪਹਿਲਾਂ ਵੀ ਕੀਤਾ ਸੀ ਫੋਨ।
ਹਾਂ ਕੋਈ ਗੱਲ ਨੀ, ਫੇਰ ਕੀ ਹੋ ਗਿਆ। ਦੋ -ਚਾਰ ਦਿਨ ਪਹਿਲੇ ਕੀਤਾ ਸੀ। ਤੇ ਯਾਦ, ਚੁੱਕਿਆ, ਚੁੱਕਿਆ ਨੀ ਕਿ ਮੈਂ ਬਿਜ਼ੀ ਹੋਵਾਂਗੀ ਹਾਂ। ਮੈਨੂੰ ਪਤਾ ਨੀ ਚੱਲਿਆ ਵੈਸੇ, ਤੁਸੀਂ ਕੋਲ ਕੀ ਕੀਤੀ ਸੀ। ਮੈਂ ਤੇ ਆਪਣੇ ਆਪ ਹੀ ਕੀਤੀ ਐ। ਮੈਂ ਨੀ ਦੇਖਿਆ। ਮੈਂ ਤੇ ਵੈਸੇ ਹੀ ਮੈਂ ਕਿਹਾ ਚੱਲ, ਬੜੇ ਦਿਨ ਹੋ ਗਏ ਨੇ ਚਲੋ ਯਾਦ ਕੀਤਾ ਨੀ ਤੁਸੀਂ, ਮੈਂ ਇਹ ਕਰ ਲੈਂਦੀ ਹ ਫੋਨ।
ਹਾਂ। ਚਲੋ ਵਧੀਆ ਕੀਤਾ, ਹੋਰ ਕੀ ਕਰਦੇ ਪਏ ਸੀਂ।
ਬਸ ਕੁਛ ਨੀ ਬੈਠੀ ਹੋਈ ਸੀ। ਹੋਰ ਤੁਸੀਂ ਸੁਣਾਓ, ਕੀ ਬਣਾਇਆ ਅੱਜ।
ਅੱਛਾ, ਹੋਰ ਕੀ ਬਣਾਇਆ।
ਹਾਂਜੀ। ਮੈਂ ਤੇ ਉਹ ਬਣਾਏ ਸੀ, ਅੱਜ ਰਾਜਮਾਂ ਚੋਲ ਬਣਾਏ ਸੀ। ਆਹ, ਸੂਤ-ਦੁਪਿਹਰੇ ਬਣਾਏ ਸੀ। ਰਾਜਮਾਂ ਚੌਲ ਪਸੰਦ ਨੇ ਬੱਚਿਆਂ ਨੂੰ, ਫੇਰ ਉਹ ਰਾਤੀ ਵੀ ਉਹੀ ਖਾ ਲੈਂਦੇ ਨੇ।
ਹਾਂ। ਰਾਜਮਾਂ ਚੌਲ ਮੈਂ ਵੀ ਦੋ- ਚਾਰ ਦਿਨ ਪਹਿਲੇ ਬਣਾਏ ਸੀ। ਦੋ- ਦੋ ਦਿਨ ਖਾ ਲੈਂਦੇ ਨੇ, ਰਾਜਮਾਂ ਚੋਲ ਤੇ ਖੁਸ਼ ਹੋ ਕੇ ਖਾ ਲੈਂਦੇ ਨੇ ਸਾਰੇ।
ਖੁੱਲੇ ਉਹ ਬਣਾ ਲੈ ਨਾ ਮੈਂ, ਮੈਂ ਕ ਚੱਲ ਦੋ ਟਾਈਮ ਤੇ ਖਾਣ ਨੂੰ ਬੱਚੇ, ਜਿਹੜੀ ਚੀਜ਼ ਪਸੰਦ ਹੈ ਉਹ ਤੇ ਖਾ ਲੈਂਦੇ ਨੇ। ਹੋਰ ਕੋਈ ਚੀਜ਼ ਤੇ ਨਹੀਂ ਖਾਂਦੇ। ਜੇ ਦਾਲ ਕੋ ਨਾ ਦੂਸਰੇ ਟਾਈਮ ਖਾ ਲੈ। ਖਾ
ਨਾ। ਉਹ ਤੇ ਮਸਾ ਇੱਕੋ ਟਾਈਮ ਖ ਲੈਣ ਉਹ ਹੀ ਬਹੁਤ ਐ।
ਦਾਲ ਤੇ ਇੱਕ ਟਾਈਮ ਵੀ ਬੜੀ ਮੁਸ਼ਕਿਲ ਨਾ ਲ ਖਾਂਦੇ ਨੇ ਬੱਚੇ, ਤੇ ਐ -ਐਵੇਂ ਦੀ ਚੀਜ਼ ਬਣਾ ਲੋ ਨਾ ਰਾਜਮ ਚੋਲ ਹੋ ਗਿਆ ਜਾਂ ਛੋਲੇ ਚੋਲ ਹੋ ਗੇ, ਐਵੇਂ ਦੀ ਚੀਜ਼ਾਂ ਤੇ ਤੁਸੀਂ ਦੋ ਟਾਈਮ ਵੀ ਖਵਾਦੋ ਗੇ ਨਾ। ਤਾਂ ਵੀ ਖਾ ਲੈਂਦੇ ਖੁਸ਼ ਹੋ
ਹਾਂ। ਉਹ ਤੇ ਹੈ ਹੀ ਹੈ, ਬੱਚੇ ਆਪਣੇ ਮਤਲਬ ਦੀ ਚੀਜ਼ਾਂ ਖਾਂਦੇ ਨੇ। ਦਾਲਾਂ ਹੋ ਗੀਆਂ। ਲੋਕੀ, ਤੋਰੀ, ਟਿੰਡੇ ਤੇ ਖਾਂਦੇ ਹੀ ਨੀ।
ਹਾਂ। ਨਾ-ਨਾ ਬਿਲਕੁਲ ਵੀ ਨੀ, ਟਿੰਡੇ, ਤੋਰੀ ਦਾ ਤੇ ਨਾਮ ਹੀ ਮ ਨਾ ਲਵੋ ਨਾ।
ਹੁਣ ਤੇ ਮੌਸਮ ਹੀ ਇਹ ਚੀਜ਼ਾਂ ਦਾ ਹੈਗਾ ਦੱਸੋ। ਅਸੀਂ ਕੀ ਬਣਾਈਏ ਹੋਰ।
ਹੋਰ ਕੋਈ ਸਬਜ਼ੀ ਹੈ ਵੀ ਨੀ, ਤੁਸੀਂ ਮੈਂ ਮੰਨੋਗੇ, ਮੈਂ ਅੱਜ ਗਈ ਹਾਂ ਸਬਜ਼ੀ ਲੈਣ। ਮੈਨੂੰ ਕੋਈ ਸਬਜ਼ੀ ਨਹੀਂ ਮਿਲੀ। ਮੈਂ ਟਮਾਟਰ ਤੇ ਪਿਆਜ ਲੈ ਕੇ ਘਰ ਆ ਗਈ ਦੱਸੋ।
ਹੈ। ਹੀ ਨੀ ਹੋਰ ਸਬਜ਼ੀ।
ਲੋਕੀ ਨੀ ਖਾਣੀ, ਤੋਰੀ ਨੀ ਖਾਣੀ ਹੈਂ। ਤੇ ਟਿੰਂਡੇ ਨੀ ਖਾਣੇ।
ਤੇ ਅਰਬੀ ਖਾ ਲੈਂਦੇ ਸੀ। ਹੁਣ ਤੇ ਅਰਬੀ ਵੀ ਨੀ ਖਾਂਦੇ।
ਉਹੀ ਤੇ ਕਹਿ ਰਹੀਆਂ। ਹੁਣ ਇੱਕ- ਦੋ ਚੀਜ਼ਾਂ ਨੇ, ਅਰਬੀ ਤੇ ਭਿੰਡੀ ਥੋੜ੍ਹੀ ਬਣਾਈ ਜਾਵਾਂਗੇ ਰੋਜ਼।
ਤੇ ਅਰਬੀ, ਭਿੰਡੀ ਤੇ ਕਟਲ ਆਉਂਦਾ ਪਿਆ। ਕਟਲ ਖਾ ਕਟਲ ਮਨੂੰ ਨੀ ਅੱਛਾ ਲੱਗਦਾ।
ਕਟਲ ਨਾ ਉਹੀ ਕਟਲ ਕੋਈ ਹਾਂ। ਇੱਕ ਜਾਣਾ ਖਾਂਦਾ ਕਟਲ, ਇੱਕ ਜਾਣਾ ਨਹੀਂ ਖਾਂਦਾ। ਉਹਨੂੰ ਬੰਦਾ ਕਰੇ ਕੀ ਤੇ ਘਰੇ ਨਾ ਕੀ।
ਹਾਂ। ਤੇ ਭੈ ਵੀ ਖਾ ਲੈਣ ਦੇ ਤੇ ਭੈ ਵੀ ਕਦੀ- ਕਦੀ ਬਣ ਜਾਂਦੇ ਨੇ, ਪਰ ਹਾਂ ਹੁਣ ਤੇ ਆਈ ਲੋਕੀ ਟਿੰਡੇ ਭਿੰਡੀ ਤੇ ਅਰਬੀ ਮੇਨ ਚੱਲਦੇ ਪਏ ਨੇ। ਤੇ ਰੋਜ਼- ਰੋਜ਼ ਉਹਨਾਈ ਥੋੜ੍ਹੀ
ਲੋਕੀ, ਟਿੰਡੇ ਤੇ ਨਿਕਾਲ ਹੀ ਦੋ ਨਾ। ਉਹ ਤਾਂ ਖਾਣੇ ਹੀ ਨੀ ਨਾ ਇਹਨਾਂ ਨੇ ਬੱਚਿਆਂ ਨੇ ਤੇ
ਨਹੀਂ, ਉਹ ਤੇ ਬਈ ਘਰ ਵਿਚ ਵੀ ਨੀ ਚਾਹਦੇ ਆਣ।
ਹਾਂ, ਬਿਲਕੁਲ ਉਹੀ ਤੇ, ਕੋਈ ਪਸੰਦ ਨਹੀਂ ਕਰਦਾ ਏ ਵਾਲੀ ਸਬਜ਼ੀਆਂ, ਅਸੀਂ ਬਣਾਦੇ ਆ ਤੇ, ਆਪ ਹੀ ਖਾਂਨੇ ਆ, ਹੋਰ ਤੇ ਕੋਈ ਖਾਂਦਾ ਨੀ ਹੈਗਾ, ਆਪ ਹੀ ਖਾਣੀ ਪੈਂਦੀ
ਹਾਂ ਐਵੇਂ ਲੱਗਦਾ, ਆਪਣੇ ਵਾਸਤੇ ਕੁੱਕਰ ਭਰ ਕੇ ਬਣਾ ਲਿਆ
ਫਿਰ ਐਵੇਂ ਲੱਗਦਾ, ਆਪਣੇ ਵਸਤੇ ਹੀ ਬਣਾਈ ਏ, ਫਿਰ ਆਪ ਹੀ ਕਿੰਨੇ ਟੈਮ, ਕਿੰਨਾ ਹੀ ਖਾ ਲਾਂਗੇ ਅਸੀਂ
ਤਾਂ ਵੀ, ਬਚ ਜਾਂਦੀ ਏ, ਤਾਂ ਵੀ ਇਨੀ ਬਚ ਜਾਂਦੀ ਏ
ਇੰਨੀ, ਬਚ ਜਾਂਦੀ ਸਬਜ਼ੀ ਫਿਰ ਮੈਂ ਸਾਰੀ ਸਬਜ਼ੀਆਂ, ਇਕੱਠੀਆਂ ਕਰਕੇ ਮੈਂ ਫੇਰ ਕੀ ਕਰਨੀ ਆ ਆਟਾ, ਮੱਲ ਲੈਂਣੀ ਆ ਨਾਸ਼ਤੇ ਚ
ਮੈਂ, ਆਪ ਐਵੇਂ ਕਰਨੀ ਆ, ਮਿਸੀ ਰੋਟੀ ਦਾ ਆਟਾ ਵਾ ਸਵੇਰੇ ਨਾਸ਼ਤਾ ਤੇ, ਮੇਰਾ ਜ਼ਿਆਦਾ ਹੀ ਹੋ ਜਾਂਦਾ ਮਿੱਸੀ ਰੋਟੀ ਦਾ। ਦਾਲ, ਵੀ ਬੱਚਦੀ ਰਹਿਦੀ ਏ, ਦਾਲ ਕਿੰਨੀ ਬਚ ਜਾਂਦੀ ਹੈ ਰੋਜ਼
ਹਾਂ, ਉਹਹੀ ਤੇੇ ਜੇ ਬੱਚੇ ਨਈ, ਖਾਏਂਗੇ ਤੇ ਸਭ
ਦੁਪਹਿਰ ਦੀ, ਹਾਂ ਇੱਕ ਦੁਪਹਿਰ ਦੀ ਸਬਜ਼ੀ ਹੋ ਜਾਏਗੀ ਇੱਕ ਰਾਤ ਦੀ, ਦਾਲ ਹੋ ਜਾਏਗੀ ਬਸ, ਸਵੇਰੇ ਮਿਸਾ ਆਟਾ
ਉਹੀ ਤੇ ਕਹਿ ਰਹੀਆਂ,, ਹੁਣ ਇੰਨੀ ਮਹਿੰਗੀ ਚੀਜ਼ਾਂ ਵੀ ਹੈਗੀਆਂ, ਸੁੱਟਣ ਤੇ ਵੀ ਨੀ ਦਿਲ ਕਰਦਾ, ਫਿਰ ਮਿਹਨਤ ਪੂਰੀ ਲਗਾਈ ਏ, ਅਸੀਂ ਬਣਾਉਣ ਵਿੱਚ ਤੇ ਫੇਰ ਫਿਰ, ਅੱਛੀ ਗੱਲ ਨੀ ਹੈ, ਖਾਣਾ ਬਰਬਾਦ ਨਹੀਂ ਕਰਨਾ ਚਾਹੀਦਾ।
ਹੋਰ, ਉਸ ਦੁਪਹਿਰੇ ਇਨੇ? ਦਿਲ ਨਾਲ ਸਬਜ਼ੀ ਬਣਾਓ, ਫਿਰ ਰਾਤੀ ਦਾਲ ਬਣਾਓ, ਤੇ ਸਵੇਰੇ ਮਿਸਾ ਆਟਾ ਗੁਣ ਦੌ ਤੁ
ਉਹੀ, ਤੇ ਕਹਿ ਰਹੀ ਹਾਂ, ਜੇ ਨਾ ਬਣਾਓ ਨਾ ਤੇ ਕਹਿਣਗੇ ਬਣਾਇਆ, ਕੁਛ ਨਹੀਂ।
ਹ ਉਹੀ ਹੈ ਨਾ, ਤੇ ਮਤਲਬ ਚੀਜ਼ਾਂ ਬਣਾਈ ਜਾਓ।
ਹੁਣ, ਰੋਜ਼- ਰੋਜ਼ ਤੇ ਨਹੀਂ, ਉਹ ਵੀ ਨੀ ਖਾਣਗੇ, ਅਸੀਂ ਲਗਾਤਾਰ ਵੀ ਇੱਕ ਚੀਜ਼ ਸਾਨੂੰ ਪਸੰਦ ਹੈ ਅਸੀਂ ਲਗਾ ਤਾਂ ਰੋਜ ਚੀਜ਼ ਬਣਾਈ ਜਾਵਾਂਗੇ ਨਾ, ਤੇ ਉਹ ਵੀ ਨਈ ਅੱਛੀ ਲੱਗੇਗੀ ਤੀਸਰੇ ਦਿਨ ਤੀਸਰੇ ਦਿਨ, ਉਹ ਵੀ ਬੜੀ ਬੁਰੀ ਲੱਗਣ ਲੱਗ ਜਾਏਗੀ
ਅਰੇ, ਹੁਣ ਤੇ ਹੈ ਜਿਹੜੇ ਚਲੋ, ਇਹ ਦਾਲ ਵਾਲੀ ਰੋਟੀ ਮਿੱਸੀ ਤੇ ਖਾਈ ਜਾਂਦੀ, ਜਿਹੜੀ ਦੂਜੀ ਮਿੱਸੀ ਰੋਟੀ ਆ ਆਲੂ ਵਾਲੀ ਪਨੀਰ ਵਾਲੀ, ਤੇ ਹੁਣ ਗਰਮੀ ਚ ਮਨ ਹੀ ਨਹੀਂ ਕਰਦਾ ਖਾਣ ਨੂੰ।
ਹਾਂ, ਹੈਵੀ ਹੋ ਜਾਂਦੀ ਹੈ ਨਾ
ਬਹੁਤ, ਹੈਵੀ ਹੋ ਜਾਂਦੀ, ਹੁਣ ਤੇ ਮਨ ਕਰਦਾ ਬਸ ਚੋਲ ਹੀ ਮਨਾ ਲੋ ਰੋਜ਼ ਚੋਲ, ਖਾਈ ਜਾਉ ਦਾਲ, ਚੋਲ, ਹੋਗੇ, ਔਰ ਦਹੀਂ ਨਾਲ ਚੋਲ ਖਾ ਲੋੋ।
ਹਾਂਜੀ, ਅਸੀਂ ਵੀ ਇਂਜੀ ਕਰ ਰਹੇ ਹਾਂ, ਫੇਰ ਚੋਲ ਵੀ ਫ ਚੋਲਾਂ, ਦਾ ਵੀ ਤੇ ਇਹੀ ਚੱਕਰ ਹੈਗਾ ਜੇ ਨਾ, ਇੱਕ ਬੱਚਾ ਖਾਂਦਾ ਚੋਲ, ਇੱਕ ਬੱਚਾ ਨਹੀਂ ਖਾਂਦਾ ਫੇਰ ਸਬਜ਼ੀ ਫੇਰ- ਫੇਰ ਉੱਥੇ ਦੇ ਉੱਥੇ ਹੀ ਆ ਕੇ, ਫੇਰ ਵੀ ਸਬਜ਼ੀ ਬਣਾਉਣੀ ਪਏਗੀ।
ਹਮ ਇੱਕ ਬੰਦੇ ਵਾਸਤੇ, ਐਵੇ ਹੀ ਹੁੰਦਾ ਸਭ ਦੇ। ਘਰਾਂ ਚ, ਇੱਕ ਬੰਦੇ ਵਾਸਤੇ ਅਲੱਗ ਤੋਂ ਰੋਟੀ ਬਣੇਗੀ, ਜਾਂ ਇੱਕ ਬੰਦੇ ਵਾਸਤੇ ਅਲੱਗ ਤੋਂ ਚੋਲ, ਬਣਣ
ਹਾਂ, ਉਹੀ ਤੇ ਕਹਿ ਰਹੀ ਹਾਂ ਮੈਂ, ਫਿਰ ਸਬਜ਼ੀ ਤੇ ਚਾਹੀਦੀ- ਚਾਹੀਦੀ ਹੈ ਨਾ ਸਬਜ਼ੀ। ਤੇ ਬੰਨੀ
ਹੋਰ, ਅਸੀਂ ਸਾਰਾ ਦਿਨ, ਰਸੋਈ ਚ ਹੀ ਖੜੇ ਰਹੀਏ।
ਹੋਰ ਸਾਡੇ ਵਾਸਤੇ, ਨਾ ਗਰਮੀ ਹੈ ਨਾ ਸਰਦੀ ਏ ਤੇ ਸਾਡਾ ਤੇ ਉਹੀ ਕੰਮ ਹੈ ਰੂਟੀਨ ਵਾਲਾ।
ਹਮ
ਮੈਂ ਤੇ ਆਪ ਕੁਛ ਵੀ ਨਈ, ਮੈਂ ਕਿਹਾ ਚੱਲ ਮੇਰੇ ਨਾ ਨੇੇਲਸ, ਬੜੇ ਖ਼ਰਾਬ ਹੋ ਗਏ ਸੀ। ਪੀਲੇ ਪੀਲੇ ਪੈ ਗਏ ਨੇ ਮੈਂ ਕਿਹਾ ਚਲੋ ਤੁਹਾਡੀ ਬੇਟੀ ਨੇ ਤਾਂ ਇਹ ਥੋੜਾ ਜਿਹਾ ਤੁਹਾਡੇ ਕੋਰਸ ਕੀਤਾ ਸੀ ਨਾ ਤੁਹਾਡੀ ਵੇਟ। ਕਿਨੇ ਪਿੱਛੇ ਨੇਲਸ
ਉਹ ਨਾ ਨਾ ਉਹਨੇ ਕੋਰਸ ਤੇ ਨੀ ਕੀਤਾ ਸੀ ਉਹਨੇ ਮਤਲਬ ਥੋੜ੍ਹੀ। ਬਹੁਤ ਆਨਲਾਈਨ ਕਲਾਸਿਸ ਲਿੱਤੀਆਂ ਸੀ। ਹਾਂ ਕੋਰਸ ਤੇ ਨਹੀਂ ਕੀਤਾ ਉਹਨੇ। ਨਾ ਉਹ ਤੇ ਨਾ ਉਹ ਉਹ ਤੇ ਉਹ ਤੇ ਨੀ ਹੈਗਾ ਪਰ ਹਾਂ। ਮੇਰੇ ਵੀ ਹੋ ਗਏ ਸੀ ਪਿੱਛੇ ਖ਼ਰਾਬ। ਤੇ ਮੈਂ ਤੇ ਉਹ ਲਸਣ ਵਗੈਰਾ ਲਸਣ ਲਾਇਆ ਸੀ।
ਲੂ ਸੈਟ ਕਿਵੇਂ ਲਾਉਂਦੇ ਨੇ ਕਿਵੇਂ ਕਰੋਗੇ ਕਿਸ ਤਰ੍ਹਾਂ ਲਗਾਓਗੇ।
ਲਸਣ ਨੂੰ ਮਤਲਬ ਛਿਲ ਲੋ ਤੇ ਉਹਦੇ ਵਿੱਚ ਨਾ ਕੱਟ ਲਗਾ ਲਓ। ਲਸਣ ਵਿੱਚ ਤੇ ਉਹਨੂੰ ਰਗੜ ਲਓ ਸਾਰੇ ਨੇਲਸ ਤੇ।
ਅੱਛਾ ਖਾਲੀ ਆ ਉਹੀ ਲਸਣ ਦੀ
ਹਾਂ ਓਈ ਹਾਂ ਕਲੀ ਹਾਂ ਉਹ ਰਗੜ ਲਓ ਜਾਂ ਜਦੋਂ ਪੀਲੇ ਪੀਲੇ ਵੀ ਪੈ ਗਏ ਨੇ ਤੁਹਾਡੇ
ਪੀਲੇ ਪੈ ਗਏ ਨੇ ਨਾ ਪੀਲੇ ਤੇ ਪੈ ਗਏ ਨੇ ਤਾਂ ਹੀ।
ਵੀ ਹੈ
ਦਰਦ ਇਹ ਹਾਂ ਐ ਐ ਅੰਗੂਠੇ ਵਾਲੇ ਨੇਲਸ ਵਿੱਚ ਹੁੰਦੀ ਪਈ ਦਰਦ।
ਅੱਛਾ ਅੱਛਾ।
ਹਾਂ ਪਤਾ ਨੀ ਉਹ ਮੈਨੂੰ ਲੱਗ ਰਿਹਾ ਜਿਵੇਂ ਨਾ। ਉਹ ਮੈਂ ਨੇਲ ਆਰਟ ਕਰਾਇਆ ਸੀ ਨਾ।
ਅੱਛਾ ਤੁਸੀਂ ਨੇਲ ਆਰਟ ਕਰਾਏ ਸੀਗੇ।
ਹਾਂ ਉਹ ਜਿਹੜੇ ਹੁਣ ਲਗਾਉਂਦੇ ਨੇ।
ਅੱਛਾ ਨੇਲ ਐਕਸਟੈਂਸ਼ਨ ਕਰਾਇਆ ਤੁਸੀਂ। ਅੱਛਾ ਹਾਂ ਓ ਗਲੂ ਤੇ ਬਿਲਕੁਲ ਸੀ ਨੀ ਯੂਜ ਕਰਦੇ ਗਲੂ ਪਤਾ ਨੀ ਕਿਹੜੀ ਯੂਜ ਕਰਦੇ ਨੇ ਮੇਰੇ ਵੀ ਹੋ ਗਏ ਸੀ। ਖਰਾਬ ਐਵੇਂ
ਕੁਆਲਿਟੀ ਦੀ ਹੋਏ
ਮੈਂ ਤੇ ਕੱਚੇ ਦੂੱਧ ਵਿੱਚ ਹੱਥ ਪਾਇਆ ਸੀ ਕੱਚੇ ਦੁੱਧ ਵਿੱਚ ਚ ਰੋਜ਼ ਡੇਲੀ ਹੱਥ ਪਾਉਂਦੀ ਪਈ ਸੀ ਮੈਂ ਰੋਜ਼ ਰਾਤ। ਤੇ ਦਸ ਮਿੰਟ ਇੱਕ ਸਾਈਡ ਦਸ ਮਿੰਟ ਇੱਕ ਸਾਈਡ ਤੇ ਮੈਨੂੰ ਉਹਦੇ ਨਾਲ। ਥੋੜਾ ਫਰਕ ਪੈ ਗਿਆ ਸੀ। ਨਾਲੇ ਮੈਂ ਨਿੰਬੂ ਰਗੜਿਆ ਸੀ। ਉਹਦੇ ਨਾਲ ਵੀ ਕਾਫੀ ਠੀਕ ਹੋ ਗਏ ਸੀ ਨਾਲੇ ਉਹਦੇ ਵਿੱਚ ਕੋਕੋਨਟ ਆਇਲ ਚ ਨਾ।
ਹਾਂਜੀ।
ਕੋਕੋਨਟ ਆਇਲ ਵਿੱਚ ਨਿੰਬੂ ਉਹਦਾ ਰਸ ਪਾ ਕੇ ਤੇ ਉ ਰ ਰਗੜਿਆ ਸੀ ਮੈਂ ਮੈਂ ਤੇ ਕਾਫੀ ਕੁਛ ਕੀਤਾ ਸੀ ਤਾਂ ਜਾ ਕੇ ਠੀਕ ਐਲੋਵਰਾ ਲਾਇਆ ਸੀ। ਕਿ ਮੈਂ ਹਾਂ
ਐਲੋਵੇਰਾ ਤੇ ਮੈਂ ਬੜਾ ਲਗਾਇਆ ਦਾ। ਸਾਡੇ ਘਰ ਬੜਾ ਲੱਗਾ ਹੋਇਆ ਐਲੋਵੇਰਾ ਮੈਨੂੰ ਤੇ ਸਮਝ ਨੀ ਆਉਂਦੀ ਮੈਂ ਕਰਾਂ। ਕੀ ਏਨਾ ਫੈਲ ਗਿਆ ਏ ਮੈਂ ਤੇ ਉਤਾਰ ਉਤਾਰ ਤੇ ਫੈਕਦੀ ਰਹਿੰਦੀ ਆ ਇੰਨਾ ਐਲੋਵੇਰਾ ਫੈਲ ਗਿਆ ਮੇਰਾ ਤਾ।
ਹਾਂ ਤੁਸੀਂ ਤੇ ਪੌਦੇ ਬੜੇ ਲਾਏ ਹੋਏ ਨੇ ਨਾ।
ਦਿੰਦੀ ਰਹਿੰਦੀ ਹਾਂ ਮੈਂ ਤੇ ਐਲੋਵੇਰਾ ਉਤਾਰ ਉਤਾਰ ਕੇ ਸਭ ਨੂੰ ਗਲੀ ਚ। ਲਗਾਲੋ ਤੁਸੀਂ ਲਗਾਲੋ ਮਿਰਚ। ਮੇਰੇ ਘਰ ਤੇ ਏਨਾ ਐਲੋਵੇਰਾ ਹੋਇਆ ਵਾ ਸੋਚ ਰਹੀ ਹਾਂ। ਸੋਚ ਰਹੀ ਹਾਂ ਕਰੀਮਾਂ ਹੀ ਬਣਾ ਕੇ ਵੇਚਣ ਲੱਗ ਜਾ।
ਹਾਂ ਕਰਲੋ ਵਧੀਆ ਏ ਵਧ ਵਧੀਆ ਬਿਜਨਸ ਏ।
ਸਾਰੇ ਕਰਦੇ ਪਏ ਨੇ ਘਰੋ ਦੀ ਕੰਮ ਏ ਮੈਂ ਵੀ ਕਰ ਲੈਂਣੀ ਆ।
ਹਾਂ ਬਿਜਨਸ ਹੈਗਾ ਅੱਛਾ ਬਿਜਨਸ ਇਹ ਵੀ।
ਨਹੀਂ ਮੈਂ ਤੇ ਮਜ਼ਾਕ ਕਰਦੀ ਪਈ ਸੀ। ਉਂਝ ਹੀ ਹੱਸਦੀ ਪਈ ਸੀ ਮੈਂ ਤੇ ਵੀ ਇਨਾ ਐਲੋਵੇਰਾ ਹੋ ਗਿਆ ਮੇਰੇ ਘਰ ਬਹੁਤ ਫੈਲ ਗਿਆ।
ਤੁਸੀਂ ਹਾਂ ਤੁਸੀਂ ਲਾ ਕੇ ਵੇਖਣਾ ਸਭ ਚੀਜ਼ਾਂ ਤੁਹਾਨੂੰ ਫ਼ਰਕ।
ਹਾਂ ਮੈਂ ਲਗਾਵਾਂਗੀ।
ਹਮ ਕੱਚਾ ਦੁੱਧ ਤੇ ਹਾਂ ਕੱਚਾ ਦੁੱਧ ਤੇ ਬਹੁਤ ਜਲਦੀ ਠੀਕ ਕਰੇਗਾ।
ਅੱਛਾ ਕੱਚਾ ਦੁੱਧ ਵੀ ਬਸ ਠੀਕ ਏ ਮੈਂ ਸਵੇਰੇ ਨਾ ਦੁੱਧ ਲਵਾਂਗੀ ਨਾ ਉਹ ਯਾਦ ਨੀ ਰਹਿੰਦਾ ਰੱਖਣਾ ਵਿੱਚੋਂ ਨਾ ਕੱਚਾ ਦੁੱਧ ਸਾਰਾ ਹੀ ਉਬਾਲ ਦਿੰਣੀ ਆ।
ਇਹੀ ਤੇ ਇਹੀ ਗੱਲ ਏ।
ਉਹੀ ਨਾ ਮੈਂ ਹੁਣ ਸੋਚ ਸੋਚਾਂਗੀ ਪੱਕਾ ਤੋਰ ਤੇ ਨਾ
ਹੂੰ-ਹੂੰ। ਹਾਂ ਚ ਹੋਰ ਘਰ ਕਦੋਂ ਚੱਕਰ ਲਾਣਾ?
ਬਸ ਲਗਾਨੀ ਆ ਦੋ-ਚਾਰ ਦਿਨ ਚ ਆਵਾਂਗੇ ਮੈਨੂੰ ਕੰਮ ਹੈਗਾ ਉੱਧਰ
ਅੱਛਾ ਹਾਂ ਆਨਾ ਜਲਦੀ ਆਨਾ ਫਿਰ ਹੂੰ ਚਲੋ ਠੀਕ ਹੈ ਫਿਰ
ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ